ਹੈਲੋ
ਸਸ ਸ੍ਰੀ ਕਾਲ ਜੀ।
ਸਸ ਸ੍ਰੀ ਕਾਲ ਦੀਦੀ ਜੀ, ਹੋਰ ਕੀ ਹਾਲ ਚਾਲ ਹੈ।
ਸਬ ਵਧੀਆ ਤੁਸੀਂ ਆਪਣਾ ਸੁਣਾਓ।
ਬਸ ਵਧੀਆ ਜੀ।
ਕੀ ਕਰ ਰਹੇ ਸੀ ਹੋ ਗਈ ਰੋਟੀ ਪਾਣੀ ਹੋ ਗਿਆ।
ਹਾਂਜੀ-ਹਾਂਜੀ ਰੋਟੀ ਪਾਣੀ ਹੋ ਗਿਆ ਜੀ ਹੋਰ ਤੁਹਾਡੇ ਹੋ ਗਏ ਜੀ ਉੱਧਰ ਫ੍ਰੀ ਹੋ ਗਏ।
ਹਾਂਜੀ-ਹਾਂਜੀ ਬਸ ਖਾ ਪੀ ਲਈ ਰੋਟੀ ਬਸ ਬੈਠੇ ਹੋਏ ਸੀ। ਸੌਣ ਦੀ ਤਿਆਰੀ ਕਰ ਰਹੇ ਸੀ।
ਅੱਛਾ-ਅੱਛਾ ਮੈਂ ਕਿਹਾ ਚਲੋ ਮੈਂ ਦੀਦੀ ਨਾਲ ਗੱਲ ਕਰਦੀ ਆ।
ਸਹੀ ਹੈ ਮੈਂ ਕੋਲ ਕਰ ਲਿਆ ਤੁਸੀਂ ਆਪਣਾ ਸੁਣਾਓ।
ਬਸ ਠੀਕ ਹੈ ਜੀ ਵਧੀਆ ਮੈਂ ਤਾਂ ਇਹੀ ਗੱਲ ਕਰਨੀ ਮਤਲਬ ਬੱਚੇ ਅੱਜ ਕੱਲ ਕੀ ਕੁੱਝ ਸਿੱਖਦੇ ਨੇ ਆਪਾਂ ਨੂੰ ਵੀ ਸਾਨੂੰ ਬੋਹਤ ਕੁੱਛ ਮਿਲਦਾ।
ਇਨ੍ਹਾਂ ਸਹੀ ਕਹਿ ਰਹੇ ਹੋ ਕੀ ਕੀਤਾ ਜੇ।
ਹਾਂਜੀ-ਹਾਂਜੀ ਹੁਣ ਨਵੀਂ-ਨਵੀਂ ਜਿਵੇਂ ਸਕਿਲਸ ਨੇ ਸਿੱਖਣ ਨੂੰ ਮਿਲਦੀ ਨੇ ਆਪਾਂ ਨੂੰ।
ਸਹੀ ਕਹਿ ਰਹੇ ਹੋ ਬੱਸ ਅੱਜ ਅੱਜ ਕੱਲ ਦੇ ਬੱਚੇ ਹੈਗੇ ਨੇ ਨਾ ਸਾਡੇ ਟਾਈਮ ਚ ਸਭ ਚੀਜ਼ਾਂ ਕਿੱਥੇ ਸੀ ਅੱਜ ਕੱਲ ਨਵੀਆਂ ਨਵੀਂ ਚੀਜ਼ਾਂ ਬੱਚੇ ਦੇਖਦੇ ਨੇ ਮਾਵਾਂ ਨੂੰ ਆ ਕੇ ਸਿਖਾਦੇ ਨੇ। ਚੀਜ਼ਾਂ ਦੇਖਦੇ ਨੇ ਤੇ ਮੰਮੀ ਏਦਾਂ ਨੀਂ ਕਰੋ, ਉਦਾਂ ਕਰੋ ਇਸ ਆਪ ਸੀਖ ਦੇਖਦੇ ਨੇ ਚੀਜ਼ਾਂ ਸਿੱਖਦੇ ਨੇ ਆਪ ਵੀ
ਹਾਂਜੀ ਹਾਂਜੀ, ਕਿਉਂਕਿ ਸਕਿਲਸ ਸਿਖਣ ਦੇ ਕੋਈ ਏਜ ਹੁੰਦੀ ਨੀਂ ਏ ਉਮਰ ਹੁੰਦੀ ਨੀਂ ਐ।
ਸਹੀ ਕਹਿ ਰਹੇ ਹੋ ਤੁਸੀਂ ਇੱਕਦਮ, ਬਹੁਤ ਚੀਜ਼ਾਂ ਹੁੰਦੀਆਂ ਨੇਂ ਚਾਹੇ ਤੁਸੀਂ ਕੁੱਛ ਵੀ ਦੇਖ ਲਓ ਆਪਣੀ-ਆਪਣੀ ਹੁੰਦੀ ਐ ਬਹੁਤ ਚੀਜ਼ਾਂ ਜਿਹੜੇ ਸਿੱਖਣ ਸਿੱਖਣ ਨੂੰ ਹੁੰਦੀਆਂ ਨੇਂ।
ਹਾਂਜੀ ਹਾਂਜੀ ਸਭ ਤੋਂ ਦੇਖੋ ਹਰੇਕ ਤੋਂ ਆਪਾਂ ਨੂੰ ਕੁੱਛ ਨਾਂ ਕੁੱਛ ਸਿੱਖਣ ਨੂੰ ਮਿਲਦਾ ਐ, ਹੁਣ ਜਿਵੇਂ ਕੰਪਿਊਟਰ ਐ ਉਹਦੇ ਬਾਰੇ ਆਪਾਂ ਨੂੰ ਬਹੁਤ ਵਧੀਆ ਉਹਦੇ ਤੋਂ ਵੀ ਸਿੱਖਣ ਨੂੰ ਬਹੁਤ ਕੁੱਛ ਮਿਲਦਾ ਆਪਾਂ ਨੂੰ ਤੇ ਉਹਦੇ ਅ ਕੰਪਿਊਟਰ ਤੇ ਆਪਾਂ ਕਿਸੇ ਚੀਜ਼ ਦੇ ਵੀ ਡਿਟੇਲ ਕੱਢ ਸਕਦੇ ਆਂ। ਹਰੇਕ ਚੀਜ਼ ਜਿਵੇਂ ਆਪਾਂ ਨੂੰ ਹੁਣ
ਇੱਕਦਮ ਸਹੀ ਕਹਿ ਰਹੇ ਔ ਤੁਸੀਂ ਇਹੀ ਤਾਂ ਹੁੰਦਾ ਚੀਜ਼ਾਂ ਨੂੰ ਸਿੱਖਣ ਦਾ ਬਸ ਹੁਨਰ ਹੋਣਾ ਚਾਈਦਾ ਐ ਆਪਣੇ ਅੰਦਰ ਬਾਕੀ ਸਿੱਖਣ ਵਾਲੇ ਨੂੰ ਇਹ ਗੁਦ ਉਮਰ ਨ੍ਹੀਂ ਦੇਖਦਾ ਇਨਸਾਨ ਪਰ ਇਹ ਆਉਂਦਾ ਕਿ ਬਸ ਸਿੱਖਣ ਤੇ ਇਸਰ੍ਹਾਂ ਆਪਣੇ ਅੰਦਰ ਹੋਣਾ ਚਾਹੀਦਾ ਕਿ ਮੈਂ ਸਿੱਖ ਸਿੱਖਣਾ ਐ ਚੀਜ਼ ਨੂੰ
ਹਾਂਜੀ ਹਾਂਜੀ, ਅੱਜ
ਸਾਹਮਣੇ ਵਾਲਾ ਆਪੇ ਸਿੱਖ ਟੈਕਨੋਲੋਜੀ ਇੰਨੀ ਜ਼ਿਆਦਾ ਵੱਧ ਰਹੀ ਐ। ਉਸ ਹਿਸਾਬ ਨਾਲ ਅਸੀਂ ਫਿਰ ਬੱਚੇ ਵੀ ਕਹਿੰਦੇ ਮੰਮਾ ਇਹ ਵੀ ਦੇਖੋ, ਉਹ ਵੀ ਦੇਖੋ, ਇਹ ਵੀ ਸਿੱਖੋ। ਅੱਜ-ਕੱਲ ਬੱਚਿਆਂ ਨੂੰ ਦੇਖੋ, ਹੁਣ ਜਿਹੜੇ ਛੋਟੇ ਬੱਚੇ ਆਉਂਦੇ ਨੇਂ ਉਹਨਾਂ ਨੂੰ ਵੀ ਸਿਖਾਉਣ ਸਾਨੂੰ ਆਪ ਚੀਜ਼ਾਂ ਨੂੰ ਦੇਖਣਾ ਪੈਂਦਾ ਆਪ ਕਰਨਾ ਪੈਂਦਾ, ਸਿੱਖਣਾ ਪੈਂਦਾ ਐ।
ਹਾਂਜੀ ਹਾਂਜੀ, ਹੁਣ ਜਿਵੇਂ ਹੁਣ ਕਰੀਅਰ ਗਰੋਥ ਐ, ਅੱਜ-ਕੱਲ੍ਹ ਜਿਵੇਂ ਟੈਕਨੋਲੋਜੀ ਐ ਬਹੁਤ ਤੇਜ਼ੀ ਨਾਲ ਬਦਲ ਰਹੀ ਐ ਕੋਡਿੰਗ
ਕੋਡਿੰਗ ਦਾ ਵੀ ਜ਼ਮਾਨਾ ਹੈਗਾ ਨਾਲ
ਹਾਂਜੀ ਹਾਂਜੀ, ਕੋਡਿੰਗ, ਡਿਜੀਟਲ ਮਾਰਕੀਟਿੰਗ ਜਿਵੇਂ ਡਾਟ ਟਾ ਐਲਾਂਸਿਸ ਵਰਗੇ ਹੁਨਰ ਬਹੁਤ ਜ਼ਿਆਦਾ ਕੁਛ ਸਿੱਖਣ ਨੂੰ ਮਿਲਦਾ। ਸਾਨੂੰ ਬਹੁਤ ਮੌਕੇ ਨੇਂ, ਨੌਕਰੀ ਦੇ ਵੀ ਬਹੁਤ ਮੌ ਮੌਕੇ ਨੇਂ।
ਤੁਸੀਂ ਆਪ ਹੀ ਦੇਖ ਮੈਂ ਦੱਸਦੇ ਰਹੀ ਆਂ ਹੁਣ ਦੇਖੋ ਕ੍ਰਿਟੀਕਲ ਥਿੰਕਿੰਗ ਵੀ ਆਉਂਦੀ ਐ। ਇੱਕ ਕ੍ਰੀਏਟੀਵਿਟੀ ਵੀ ਹੁੰਦੀ ਐ, ਅੱਜ-ਕੱਲ੍ਹ ਕ੍ਰੀਏਟੀਵਿਟੀ ਤੁਸੀਂ ਦੇਖ ਰਹੇ ਹੋ ਕਿੰਨੀ ਜ਼ਿਆਦਾ ਐ। ਹਰ ਚੀਜ਼ ਵੀ ਕ੍ਰੀਏਟੀਿਵਿਟੀ ਦਿਖ ਰਹੀ ਐ।
ਹਾਂਜੀ ਹਾਂਜੀ, ਉਹੀ ਇਹ ਤਾਂ ਹੈ ਆਪਾਂ ਨੂੰ ਜਿਵੇਂ ਦੱਸੋ ਐਕਸਟਰਾ ਇਨਕਮ ਮਿਲਦੀ ਆ, ਆਪਾਂ ਜੋਬ ਕਰਦੇ ਆਂ ਹੁਣ ਅੱਜ ਕੱਲ ਬਹੁਤ ਖੁਸ਼ ਐ ਸਿੱਖਣ ਨੂੰ
ਹਂ, ਹਂ, ਹਂ
ਆਪਾਂ ਘਰ ਬੈਠੇ ਵੀ ਬਹੁਤ ਕੁਝ ਸਿੱਖ ਸਕਦੇ ਹਾਂ। ਆਪਣੇ ਆਪ ਅੱਗੋਂ ਵਧਾ ਸਕਦੇ ਹਾਂ ਆਪਾਂ ਵੀ ਆਪਣੇ ਕੰਮ ਨੂੰ
ਹਂ ਮੈਂ ਦਸ ਤਾਂ ਰਿਆਂ ਹੁਣ ਮੇਰੀ ਹੈਗੇ ਨੇਂ, ਇੱਕ ਸਿਸਟਰ ਹੈਗੇ ਨੇਂ। ਉਹਨੁੰ ਆਂਦੀ ਐ ਉਹਦਾ ਉਹਨਾਂ ਨੂੰ ਕੰਮ ਆਂਦਾ ਐ ਕਰਨਾ।
ਹਾਂਜੀ।
ਹੁਣ ਉਹ ਪਹਿਲੇ ਥੋੜ੍ਹਾ-ਥੋੜ੍ਹਾ ਆਪੇ ਕਰਦੇ ਸੀ। ਪਹਿਲੇ ਧੀਰੇ-ਧੀਰੇ ਆਪਣਾ ਕਰਦੇ ਸੀ ਜਿਸ ਤਰ੍ਹਾਂ ਘਰੇ ਬਣਾ ਲੇ ਰੁਮਾਲ ਜੇ ਬਣਾ ਲੇ ਜਾਂ ਸਵੈਟਰ, ਬਣਾ ਲਿਆ ਟੋਪੀਆਂ ਬਣਾ ਲੀਆਂ ਘਰੇ ਈ। ਤੀ ਫਿਰ ਨੇੜੇ ਦਿਸ ਸਕਾਫ ਹੋ ਗਏ ਸਾਡੇ ਪੰਜਾਬੀਆਂ ਚ ਦੇਖਿਆ ਓਨੂੰ ਬਣਦੇ ਨੇ ਊਨ ਦੇ ਜਰਾਬਾਂ ਵੀ ਬਨਦੀਆਂ ਨੇ। ਘਰੇ ਬਨਾਦੇ ਸੀ ਧੀਰੇ-ਧੀਰੇ ਕਰਦੇ-ਕਰਦੇ ਓਨਾਂ ਨੇ ਕੀ ਕੀਤਾ ਐ। ਓਨਾਂ ਦੇ ਜਿਸ ਤਰ੍ਹਾ ਪੈਲੇ ਆਂਢ-ਗੁਆਂਢ ਕਰਦਾ ਸੀ। ਇੱਕ ਤੋ ਦੋ, ਦੋ ਤੋ ਤਿੰਨ ਕਰਦੇ-ਕਰਦੇ ਅੱਜ ਏਨੇ ਲੋਕੀ ਓਨਾਂ ਨਾਲ ਹੈਗੇ ਨੇ। ਓਨਾਂ ਨੂੰ ਆਡਰ ਮਿਲਦਾ।
ਹਾਂਜੀ-ਹਾਂਜੀ, ਸਈ ਗੱਲ ਐ ਤੁਆਡੀ।
ਏ ਵੀ ਹੁਨਰ ਈ ਹੁੰਦਾ।
ਹਾਂਜੀ।
ਹੂੰ। ਕੀ ਕੀਤਾ ਜੇ ਕਿ ਹੁਣ ਹਰ ਕਿਸੇ ਦਾ ਆਪਣਾ-ਆਪਣਾ ਹੁੰਦਾ ਅੱਜਕੱਲ੍ਹ ਕੋਈ ਲਰਨਿੰਗ ਦਾ ਰੈਂਦਾ ਐ ਕਿਸੇ-ਕਿਸੇ ਨੂੰ
ਹਾਂਜੀ-ਹਾਂਜੀ, ਹੁਣ ਜਿਵੇਂ ਆਪਾਂ ਜੇ ਕਾਲਜ 'ਚ ਵੀ ਜਾਣਾ ਹੈ। ਸਿਰਫ਼ ਡੀਗਰੀ ਨੀ ਜ਼ਰੂਰੀ ਹੁੰਦੀ। ਸਕਿਲਜ ਵੀ ਹੋਣੀਆਂ ਚਾਹੀਦੀਆਂ ਨੇ ਆਪਣੇ ਅੰਦਰ
ਹਾਂਜੀ।
ਜੇੜੀ ਕੰਪਨੀ ਨੇ ਸਿਰਫ਼ ਡਿਗਰੀ ਨੀ ਸਕਿੱਲਸ ਵੀ ਆਪਣੀਆਂ ਦੇਖਦੀਆਂ।
ਕੀ ਮੈਂ ਦੱਸ ਰਈ ਆ ਬਸ ਆਪਣਾ ਅੰਦਰ ਟੈਲੈਂਟ ਹੋਣਾ ਚਾਈਦਾ ਸਿੱਖਣ ਦਾ ਮੇਨ ਐ ਆ। ਆਪਣੇ ਅੰਦਰ ਟੈਲੈਂਟ ਹੋਏਗਾ ਤਾਂ ਅਸੀਂ ਕੁਛ ਵੀ ਸਿੱਖ ਸਕਦੇ ਆਂ ਆਪਣੇ ਅੰਦਰ ਅਸੀਂ ਏਹੀ ਸੋਚ ਕਿ ਅਸੀਂ ਨਈ ਕਰ ਸਕਦੇ ਅਸੀਂ ਏਹ ਸੋਚ ਲਈਏ ਨਈ ਕਰ ਸਕਦੇ ਤਾਂ ਫੇਰ ਨਈ ਕਰ ਪਾਵਾਂਗੇ ਮੇਨ ਏ ਹੈਗਾ। ਅਸੀਂ ਸੋਚ ਲਈਏ ਓਨੇ ਇੱਕ ਤਰਫ ਸੋਚ ਇਸ ਚੀਜ਼ ਨੂੰ ਸਿੱਖਣਾ ਵੀ ਏ ਦੂਜੀ ਤਰ੍ਹਾਂ ਅਸੀਂ ਫੋਨ ਤੇ ਵੀ ਧਿਆਨ ਏ ਦੂਜੇ ਕੰਮਾਂ ਤੇ ਵੀ ਧਿਆਨ ਹੈਗਾ ਸਾਡਾ ਲੋਕਾਂ ਦਾ ਨਈ ਸੀ ਪਾਏਗਾ ਕਦੇ ਕੋਈ ਏਦੇ ਚ ਹੁੰਦਾ ਕਿ ਚੀਜ਼ ਸਿੱਖਣ ਦਾ ਜੀ ਹੋਏ ਨਾ ਤੇ ਇਨਸਾਨ ਏ ਸਭ ਚੀਜ਼ਾਂ ਨੂੰ ਥੋੜ੍ਹਾ ਟਾਈਮ ਬਸ ਦੂਰ ਰੱਖਿਓ ਆਪਣੇ ਤੋਂ। ਔਰ ਆਰਾਮ ਨਾਲ ਓ ਚੀਜ਼ਾਂ ਦੇ ਧਿਆਨ ਦੇਏਗਾ ਨਾ ਤੂੰ ਆਰਾਮ ਨਾਲ ਬਹੁਤ ਚੀਜ਼ਾਂ ਸਿੱਖ ਸਕਦਾ।
ਹਾਂਜੀ, ਆਪਾਂ ਨੂੰ ਜਿਵੇਂ ਹੁਣ ਕਮਿਊਨੀਕੇਸ਼ਨ ਸਕਿੱਲਸ ਆ। ਆਪਾਂ ਕਿਸੇ ਨਾਲ ਕਿਵੇਂ ਆਪਣੀ ਗੱਲ ਕਰਨੀ ਐ ਤਰੀਕੇ ਕਿਵੇਂ ਗੱਲ ਕਰਨ ਦੇ ਸਭ ਕੁਛ ਮੀਨਸ ਦੇਖਣਾ ਪੈਂਦਾ ਸਭ ਕੁਛ ਸਿੱਖਣਾ ਵੀ ਪੈਂਦਾ।
ਬਸ ਸਹੀ ਕਹਿ ਰਹੇ ਓ ਤੁਸੀਂ। ਹੁਣ ਦਿਓ। ਕੋਲਾਬ੍ਰੇਸ਼ਨ-ਕੋਲਾਬਰੇਸ਼ਨ ਹੁੰਦੀਆਂ ਨੇ ਅੱਜਕੱਲ੍ਹ ਟੀਮ ਵਰਕ ਤੇ ਕੰਮ ਹੁੰਦਾ ਹੈ। ਲੋਕੀ ਕਰਦੇ ਨੇ ਇੱਕ ਤੋਂ ਦੋ, ਦੋ ਤੋਂ ਚਾਰ ਮਤਲਬ ਕੇ ਕੰਮ ਨੀ ਕਰਦੇ ਨੇ ਕਰਦੇ ਈ ਨੇ।
ਹਾਂਜੀ-ਹਾਂਜੀ।
ਹੂੰ। ਮੈ ਦੱਸ ਦੇਨੀ ਆ ਏ ਏਹੀਓ ਚੀਜ਼ਾਂ ਹੈਗੀਆਂ ਨੇ ਕਿ ਅੱਜਕੱਲ੍ਹ ਬਹੁਤ ਚੀਜ਼ਾਂਹ ਨੇ ਆਪਣੇ-ਆਪ ਨੂੰ ਮੇਨ ਹੈਂਡਲ ਕਰੋ ਦਿਮਾਗ ਨੂੰ ਸੈਟ ਰੱਖ ਕੇ ਬਸ ਬੰਦਾ ਬਣਾ ਲੇ। ਕਿ ਮੈਂ ਕਰਨਾ, ਮੈਂ ਸਿੱਖਣਾ ਇਹ ਚੀਜ਼ਾਂ ਨੂੰ, ਸਿੱਖਣਾ ਆਸਾਨ ਹੈਗਾ ਬਸ! ਇਹ ਹੈ ਕਿ ਮੈਂ ਆਪਣੇ ਆਪ ਨੂੰ ਪੱਕਾ ਕਰਨਾ ਪੈਂਦਾ ਹੈ। ਕੁਛ ਵੀ ਬੰਦਾ ਸਿੱਖ ਸਕ ਆਪਣੇ ਆਪ ਨੂੰ ਪੱਕਾ ਬੰਦਾ ਕਰ ਲੇ ਨਾ ਮਾਈਡ ਤੋਂ ਕੁਛ ਵੀ ਸਿੱਖ ਸਕਦਾ।
ਹਾਂਜੀ, ਹਾਂਜੀ ਬਸ।
ਕੋਈ ਵੀ ਚੀਜ਼ ਔਖੀ ਨਹੀਂ ਹੁੰਦੀ ਏ।
ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਨੂੰ ਥੋੜ੍ਹਾ ਆਪਣੇ ਮਨ ਨੂੰ ਸਮਝਾਣਾ ਕਹਿੰਦੇ ਹੈ ਕਿ ਹਾਂ ਅਸੀਂ ਇਹ ਚੀਜ਼ ਕਰਨੀ ਹੈ, ਸੋ ਕਰਨੀ ਹੋ ਹੈ।
ਹੂ ਕੁਛ ਵੀ ਹੋ ਸਕਦਾ ਹੈ, ਮੈਂ ਨੀ ਕਹਿੰਦੀ ਕੰਪਿਊਟਰ ਵੀ ਹੋ ਸਕਦਾ ਹੈ। ਉਹ ਲਰਨਿੰਗ ਦਾ ਵੀ ਹੋ ਸਕਦਾ ਹੈ ਠੀਕ ਹੈ। ਬਹੁਤ ਜੀ ਬੰਦਾ ਹੈ ਜਿਸ ਤਰ੍ਹਾਂ ਹੁਣ ਆਪਣਾ ਖਾਣ ਪੀਣ ਦਾ ਵੀ ਹੋ ਸਕਦਾ ਹੈ। ਕੁੱਛ ਵੀ ਹੋ ਸਕਦਾ ਐ ਤੁਸੀਂ ਇੱਕ ਗੱਲ ਦਾ ਕੁ ਸੋਚੋ ਪੰਜਾਬ ਹੈਗਾ ਕੁਛ ਕੁਛ ਕਿੱਥੇ ਵੀ ਚਲੋ! ਹਰ ਇੱਕ ਜਗ੍ਹਾ ਤੇ ਡਿਸ਼ ਵੱਖਰੀਆਂ ਹੁੰਦੀਆਂ ਨੇ।
ਹਾਂਜੀ।
ਵੱਖਰੀਆਂ ਹੁੰਦੀਆਂ ਨੇ। ਤੋ ਹੁਣ ਕਿਸੇ ਨੂੰ ਨਹੀਂ ਆਉਂਦੀਏ, ਉੱਥੇ ਦੀ ਡਿਸ਼ ਬਣਾਉਣੀ ਪਰ ਅੱਛੀ ਲੱਗਦੀ ਖਾਣ ਨੂੰ ਖਾਨ ਨੂੰ ਤ ਬੰਦਾ ਟਰਾਈ ਤੇ ਕਰੇਗਾ ਉਹਨੂੰ, ਇੱਕ ਵਾਰ ਕਰੇਗਾ ਦੋ ਵਾਰ ਕਰੇਗਾ ਤਿੰਨ ਵਾਰ ਕਰੇਗਾ ਆਪਣੇ ਆਪ ਚੌਥੀ ਵਾਰ ਵਧੀਆ ਬਣ ਜਾਂਦੀ ਹੈ।
ਹੂ ਹੂ ਬਸ ਟਰਾਈ ਕਰਨ ਤੇ ਹੀ ਐ ਸਭ ਕੁਛ
ਹੁਣ ਉਹੀਓ ਹੈਗਾ ਨਾ ਕਿ ਹੁਣ ਕੰਮ ਲੋਕੀ ਕਹਿੰਦੇ ਨੇ ਕੰਪਿਊਟਰ ਦਾ ਕੋਰਸ ਕਰ ਲਈਏ ਇਹ ਕਰ ਲਈਏ ਉਹ ਕਰ ਲਈਏ, ਏਦਾਂ ਕਰ ਲਈਏ। ਹੁਣ ਆਪਣੇ ਆਪ ਤੋਂ ਮਨ ਤਾਂ ਬਣਾ ਲਓ ਕਿ ਅਸੀਂ ਸਿੱਖਣਾ ਕਰਨਾ ਏ! ਕਰ ਲਾਂਗੇ ਆਰਾਮ ਨਾਲ ਹੋ ਜਾਏਗਾ ਕੁੱਛ ਡਿਫ ਕਲ ਨਹੀਂ ਹੁੰਦਾ ਕਿ ਹਾਰਡ, ਹੋਏ ਕਿ ਨਹੀਂ ਕਰ ਸਕਦੇ। ਲੋਕੀ ਸੋਚਦੇ ਨਹੀਂ ਅਸੀਂ ਨਹੀਂ ਕਰ ਪਾਵਾਂਗੇ। ਬਹੁਤ ਡਿਫੀਕਲਟ ਹੈਗਾ ਹੈ, ਸਾਨੂੰ ਟਾਈਮ ਲੱਗੇਗਾ ਆਪਾਂ ਸਿੱਖ ਜਾਂਦੇ ਹਾਂ।
ਹਾਂਜੀ ਹਾਂਜੀ ਸਿੱਖਣ ਦਾ ਹੋਣਾ ਚਾਹੀਦਾ ਕਿਸੇ ਦੇ ਅੰਦਰ, ਕੀ ਏ ਸਕਿਲਸ ਹੁੰਦੀਆਂ ਨੇ, ਕੋਈ ਖਾਣਾ ਵਧੀਆ ਬਣਾ ਲੈਂਦਾ। ਕੋਈ ਸਟੱਡੀ ਚ ਐ ਕੋਈ ਕਿਸੀ ਚੀਜ ਐ, ਸਭ ਦੇ ਅੰਦਰ ਅੱਡ ਅੱਡ ਸਕਿਲਸ ਹੈਗੇ ਨੇ।
ਅ
ਹਾਂਜੀ
ਹੋਰ ਤੁਸੀਂ ਦੱਸੋ ਆਪਣੇ ਬੱਚੇ ਕੀ ਕਰਦੇ ਨ?
ਹਾਂਜੀ ਬਸ ਸੋਣ ਦੀ ਤਿਆਰੀ ਹੋ ਰਹੀ ਹੈ, ਬੱਚਿਆਂ ਦੀ ਵੀ ਬਸ
ਹਮ ਇਹ ਕੁਛ ਨੀ ਬਸ ਬੈਠੇ ਹੋਏ ਸੀ ਕਰਨਾ ਕੀ ਹੈ ਹਾਂਜੀ ਉਹ ਕਰਦਾ ਫਿ ਹੂ ਤੁਸੀਂ ਆਪਣਾ ਦੱਸੋ ਹਾਂਜੀ
ਬਸ ਜੀ ਤੁਸੀਂ ਸੁਣਾਓ ਹੋਰ ਵਧੀਆ ਜੀ
ਹਾਂਜੀ
ਮੈਂ ਕਿਹਾ ਤੁਸੀ ਸੁਣਾਓ ਵਧੀਆ ਜੀ ਹੋਰ
ਹਾਂਜੀ ਮੈਂ ਵਧੀਆ ਬਸ ਬੈਠੇ ਹੋਏ ਕਰਨਾ ਕੀ ਹੈ ਬੇਟੇ ਨੂੰ ਬਸ ਸਵਾਣ ਦੀ ਅੱਛਾ ਉਹਦੀ ਤਿਆਰੀ ਕਰਾਂਗੇ ਸਵੇਰੇ ਸਕੂਲ ਭੇਜਣਾ ਹੁੰਦਾ ਉਹਨੂੰ ਵੀ
ਠੀਕ ਹੈ ਹਾਂਜੀ। ਹਾਂਜੀ ਟਾਈਮ ਵੀ ਬਹੁਤ ਹੋ ਗਿਆ ਮੈਂ ਕਿਹਾ ਚਲੋ ਦੀਦੀ ਨੂੰ ਕੋੋਲ ਸਰਦੀਆਂ ਸੀ।
ਹਾਂਜੀ ਨਹੀਂ ਚੰਗਾ ਕੀਤਾ ਕੋਲ ਕੀਤਾ।
ਹਾਂਜੀ, ਹਾਂਜੀ।
ਹ
ਅਹ ਸਭ ਤੋਂ ਇੱਕ ਦੂਜੇ ਤੋਂ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ। ਆਪਾ ਨੂੰ ਇਹੀ ਹੁੰਦਾ ਹੈ ਚਲੋ।
ਹਮ ਉਹ ਤਾਂ ਹੈ ਹੀ ਹੈ ਯਾਰ ਮੈਂ ਦੱਸ ਤੇ ਰਹੀ ਹਾਂ। ਕੁਛ ਦਸ ਹੁਣ ਇਹੀ ਹੁੰਦਾ ਨਾ ਕਿ ਕੋਈ ਚ ਤੇ ਜਦੋਂ ਤੁਸੀਂ ਮੇਰੇ ਮੈਂ ਤਾਂ ਮੈਂ ਤੁਹਾਡੇ ਤੋਂ ਸਿੱਖਦੀ ਹਾਂ ਤੁਸੀਂ ਮੇਰੇ ਤੋਂ ਪੁੱਛਦੇ ਹੋ। ਆਪਸ ਚ ਇਹੀ ਤਾਂ ਹੁੰਦਾ ਹੈ ਇੱਕ ਦੂਜੇ ਨੂੰ ਬੋਲ ਸਿੱਖ ਨਾ ਬੋ ਇੱਕ ਦੂਜੇ ਨੂੰ ਪੁੱਛਣਾ ਇਹ ਵੀ ਇਕ ਚੀਜ਼ ਹੀ ਹੈ ਨਹੀਂ ਕਿ ਬੰਦੇ ਦਾ ਮਾਇੰਡ ਸੈਟ ਹੁੰਦਾ ਕਿ ਹਾਂ ਲਿਆਉ ਦਿਓ। ਚੱਲ ਮੈਨੂੰ ਨੀ ਆ ਰਿਹਾ ਮੈਂ ਉਦੇ ਤੋਂ ਪੁੱਛ ਲਾਂ ਉਹਨੂੰ ਆਉਂਦਾ। ਹੁੰਦਾ ਹੀ ਏ ਇੱਕ ਦੋ ਦਿਨ। ਪੁੱਛ ਲਓ ਚੀਜ਼ਾਂ ਨੂੰ ਦੇਖ ਦੇਖੋ ਨਾਲ ਨਾਲ। ਇਹ ਬੰਦਾ ਸਿੱਖ ਜਾਂਦਾ ਚਾਹੇ ਉਹਨੂੰ ਕੁਛ ਵੀ ਹੋਏ।
ਹਾਂਜੀ, ਹਾਂਜੀ ਬਸ।
ਹਾਂ, ਚਲੋ ਠੀਕ ਹੈ, ਸਤਿ ਸ਼੍ਰੀ ਅਕਾਲ ਜੀ, ਠੀਕ ਹੈ, ਗੁੱਡ ਨਾਈਟ ਜੀ ਠੀਕ ਹਾਂਜੀ। ਅ